ਹੈਲੋ
ਹੈਲੋ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
ਆਵਾਜ਼ ਬੜੀ ਘੱਟ ਆ ਰਹੀ ਤੁਹਾਡੀ। ਹੈਲੋ
ਹੈਲੋ ਆਵਾਜ਼ ਨੀ ਆ ਰਹੀ।
ਬਹੁਤ ਘੱਟ ਆ ਰਹੀ ਹੈ ਆਵਾਜ਼। ਹੋਰ ਦੱਸੋ ਠੀਕ ਹੋ?
ਹਾਂਜੀ ਹਾਂਜੀ ਸਭ ਵਧੀਆ ਠੀਕ ਠਾਕ।
ਹੋਰ ਅੱਜ ਦੇਖੋ ਮੌਸਮ ਕਿੱਡਾ ਵਧੀਆ ਹੋਇਆ।
ਹਾਂਜੀ-ਹਾਂਜੀ।
ਬਸ ਮਿਂਟਾ ਦੇ ਹਿਸਾਬ ਨਾਲ ਮੌਸਮ। ਹਾਂਜੀ
ਹਾਂਜੀ ਹਾਂਜੀ ਸਾਡੇ ਤੇ ਬਾਰਿਸ਼ ਵੀ ਹੋਈ ਏਧਰ ਸਵੇਰੇ। ਹਾਂ ਮੋਰਮਿੰਗ ਚ ਬਹੁਤ ਵਧੀਆ ਸੀ ਮੌਸਮ ਚ ਇਨੀ ਗਰਮੀ ਹੈ ਨਹੀਂ ਸੀ ਨਾ।
ਹਾਂਜੀ ਹਾਂਜੀ ਹਾਂਜੀ।
ਕੀਤਾ ਹੋਇਆ ਸੀਗਾ ਬਹੁਤ ਜ਼ਿਆਦਾ। ਪਿੱਛੇ ਜਿਹੇ ਗਰਮੀ ਸੀ ਲਾਈਟਸ ਵੀ ਬੜੇ ਕੱਟ ਲਗ ਰਹੀ ਸੀ ਲਾਈਟ ਦੇ ਵੀ।
ਤੁਹਾਡੀ ਨਾ ਆਵਾਜ਼ ਬੜੀ ਜਿਆਦਾ ਘੱਟ ਆ ਰਹੀ ਹੈ। ਸੁਣ ਨਹੀ ਪਾ ਰਿਹਾ ਮੈਂ।
ਹਮ ਹਾਂਜੀ ਹਾਂਜੀ ਕਿਹਾ ਮੈਂ ਕਹਿ ਰਹੀ ਪਿੱਛੇ ਕਤ ਵੀ ਬੜੇ ਲੱਗ ਗਏ ਸੀ ਗਰਮੀ ਵੀ ਬਹੁਤ ਜ਼ਿਆਦਾ ਹੋ ਗਈ ਸੀ ਹਮ
ਹੈਲੋ
ਹਾਂਜੀ ਹਾਂਜੀ
ਹੁਣ ਥੋੜੀ ਠੀਕ ਆਈ ਹੈ।
ਹਮ ਹੈਲੋ
ਹਾਂਜੀ ਦੇ ਅੱਜ ਕੱਲ ਦੇਖੋ ਨੇਚਰ ਵਿੱਚੋਂ ਕਿਵੇਂ ਪੇੜ ਕੱਟੀ ਜਾ ਰਹੇ ਸਾਰੇ ਹੀ ਪੇੜ ਕੱਟੀ ਜਾ ਰਹੇ ਨੇ।
ਹਮ ਹਾਂ
ਗਰਮੀ ਵਧਾਈ ਜਾ ਰਹੀ ਹੈ ਔਕਸੀਜਨ ਘਟਾਈ ਜਾ ਰਹੀ ਹੈ।
ਹਾਂਜੀ, ਹਾਂਜੀ ਇਹ ਤਾਂ ਹੈ ਹੀ। ਕਾਫੀ ਪਲ ਪਿੰਡਾਂ ਚ ਲਗਾ ਲੋ ਕਿੰਨੇ ਸੋਹਣੇ ਪੇੜ ਪੌਦੇ ਹੁੰਦੇ ਸੀਗੇ ਆ। ਕਿੰਨਾ ਸੌਖਾ ਸੀ ਨਾ ਹਾਂਜੀ ਹਾਂਜੀ ਅੱਗੇ ਕਾਫੀ ਪੇੜ ਪੌਦੇ ਹੁੰਦੇ ਸੀਗੇ।
ਪਹਿਲਾਂ ਬਹੁਤ ਹੁੰਦੇ ਸੀ ਪਾਰਕ ਹੁੰਦੇ ਸੀ ਛੋਟੇ ਛੋਟੇ ਉੱਧਰ ਪੇੜ ਪੌਦੇ ਹੁੰਦੇ ਸੀ ਨਾਲੇ। ਪਹਿਲੇ ਪਹਿਲੇ ਹਿਸਾਬ ਹੋਰ ਸੀ ਸ਼ਾਇਦ ਪਿੰਡਾਂ ਚ ਤੇ ਹਜੇ ਵੀ ਬਹੁਤ ਪੇੜ ਪੌਦੇ ਨੇ ਪਰ ਜੰਗਲਾਂ ਚ ਏ ਜੰਗਲਾਂ ਚ ਹੁਣ ਰਹਿਣ ਦਾ ਬੰਦੋਬਸਤ ਕਰੀ ਜਾ ਰਹੇ ਆ ਸਾਰੇ। ਸਾਰੀ ਜਗ੍ਹਾਵਾਂ ਤੇ ਪੇੜ ਕੱਟੀ ਜਾ ਰਹੇ ਆ। ਪਲੇਨ ਕਰੀ ਜਾ ਰਹੇ ਆ ਸਾਰਾ ਕੁੱਛ।
ਪ੍ਰੈਕਟਿਸ ਵਗੈਰਾ ਖੁੱਲ ਗਈਆਂ। ਖੁੱਲ ਗਏ ਨੇ ਜਿੱਦਾਂ ਵੱਡੇ ਵੱਡੇ ਮਾਲ ਖੁੱਲ ਗਏ ਆ। ਤੇ ਉਹਦੇ ਕਰਕੇ ਮਤਲਬ ਜਗ੍ਹਾ ਤੁਹਾਨੂੰ ਪਤਾ ਹੀ ਹੈ ਸ਼ੋਰਟੇਜ ਹੋ ਰਹੀ ਹੈ ਜਗ੍ਹਾ ਦੀ ਵੀ। ਉੱਥੇ ਨਵੀਆਂ ਨਵੀਆਂ ਚੀਜ਼ਾਂ ਬਣਾ ਰਹੇ ਫੈਕਟਰੀਆਂ ਵਗੈਰਾ ਲਗਾ ਰਹੇ ਨੇ। ਤੇ ਪ੍ਰਦੂਸ਼ਣ ਕਿੰਨਾ ਜ਼ਿਆਦਾ ਵੱਧ ਚੁੱਕਾ ਹੈ। ਹਾਂਜੀ ਪ੍ਰਦੂਸ਼ਣ ਬਹੁਤ ਜ਼ਿਆਦਾ ਵੱਧ ਚੁੱਕਾ ਹਾਂਜੀ।
ਆਪਾਂ ਜੀ ਸ਼ਹਿਰ ਚ ਰਹਿੰਦੇ ਆ ਬਹੁਤ ਪ੍ਰਦੂਸ਼ਣ ਹੈ ਇੱਧਰ ਬਹੁਤ ਜ਼ਿਆਦਾ ਫਿਰ।
ਹਾਂਜੀ ਹਾਂਜੀ ਹਾਂ ਦਿੱਲੀ ਵਾਲੀ ਸਾਈਡ ਲਗਾ ਲੋ ਚੰਡੀਗੜ੍ਹ ਵਾਲੀ ਸਾਈਡ ਲਗਾ ਲੋ। ਹਾਂਜੀ ਹਾਂਜੀ ਫਗਵਾੜੇ ਵਗੈਰਾ ਲਗਾ ਲਉ ਨਾ ਕਾਫ਼ੀ ਮਤਲਬ ਜਲੰਧਰ ਲਗਾ ਲਉ ਤੁਸੀਂ। ਮੀਲ ਜਿੱਦਾਂ ਹ ਪੰਜਾਬ ਦਾ ਮੀਲ ਜਿੱਦਾਂ। ਪਟਿਆਲਾ ਜਲੰਧਰ ਵਗੈਰਾ ਉੱਧਰ ਹੀ ਸਾਈਡ ਲਗਾ ਲਉ ਲੁਧਿਆਣੇ ਦੇਖ ਲਉ। ਕਿੰਨਾ ਬੁਰਾ ਹਾਲ ਆ ਛੋਟੀਆਂ ਛੋਟੀਆਂ ਫੈਕਟਰੀਆਂ ਵਾ। ਅਤੇ ਮਤਲਬ ਕਾਫੀ ਧੂੰਆਂ ਵਗੈਰਾ ਮਤਲਬ ਬੰਦਾ ਸਾਹ ਲੈਣ ਵਿੱਚ ਵੀ ਕਿੰਨੀ ਪ੍ਰੋਬਲਮ ਹੁੰਦੀ ਹੈ। ਫੈਮਲੀ ਦੇ ਜਾਮ ਹੋ ਜਾਂਦਾ ਜਾਂ ਕਿਦਾਂ ਰੈਡ ਲਾਈਟ ਵਗੈਰਾ ਆਉਂਦੀ ਹੈ। ਉਦੋਂ ਲੰਗਣਾ ਵੀ ਔਖਾ ਹੋ ਜਾਂਦਾ ਉਥੋਂ ਹਾਂਜੀ ਹਾਂਜੀ।
ਫੈਕਟਰੀਆਂ ਜੀ ਭਾਂਡਿਆਂ ਦੀ ਫੈਕਟਰੀਆਂ ਆ ਬੜਾ ਮਸ਼ਹੂਰ ਹੈ ਇੱਧਰ ਦਾ ਏਰੀਆ ਇੱਧਰ ਸਾਰੀ। ਭਾਂਡੇ ਬਣਦੇ ਆ ਘਰੇ ਘਰੇ ਫੈਕਟਰੀ ਹੈ ਸਟੀਲ ਪਿੱਤਲ ਸਾਰੇ ਹੀ ਬਣਦੇ ਆ ਫਿਰ ਉਹਦਾ ਪ੍ਰਦੂਸ਼ਣ ਬਹੁਤ ਹੋ ਜਾਂਦਾ ਆ। ਕਾਲਾ ਧੂੰਆਂ ਉੱਡਦਾ ਆ। ਉਹ ਜੀ ਰਾਤ ਫੇਰ ਤੇ ਬਸ ਦਰਵਾਜ਼ੇ ਬੰਦ ਹੀ ਕਰਨੇ ਪੈਂਦੇ ਅੰਦਰ ਧੂਆ ਨਾ ਵੜ ਜੇ। ਬਹੁਤ ਬੁਰਾ ਹਾਲ ਹੋਇਆ ਜੀ ਪ੍ਰਦੂਸ਼ਣ ਦਾ ਨਾਲੇ। ਪੇੜ ਪੌਦੇ ਵੀ ਕੱਟੀ ਜਾ ਰਹੇ ਸ਼ਹਿਰਾਂ ਚੋਂ ਜਿੱਧਰ ਪੇੜ ਨਜ਼ਰ ਆਏ ਵਧੀਆ ਕੱਟ ਜਾਂਦੇ।
ਹਾਂਜੀ ਹਾਂਜੀ ਹਾਂ ਪੁਰਾਣੇ ਬਜ਼ੁਰਗ ਵਧੀਆ ਸੀ। ਹਾਂਜੀ ਹਾਂਜੀ ਨੇਚਰ ਤੇ ਬਹੁਤ ਅਸਰ ਪੈ ਰਿਹਾ। ਹਾਂਜੀ ਹੁਣ ਤਾਂ ਬਸ ਲਾਈਟ ਚਲੇ ਜਾਂਦੀ ਹੈ ਤੇ ਥੋੜਾ ਬਹੁਤ ਦੇਖਦੇ ਨੇ ਹਾਏ ਕਿੱਥੇ ਕੋਈ ਪੇੜ ਪੌਦਾ ਲੱਗਾ ਹੋਵੇ ਵੱਡਾ। ਫਿਰ ਪਿੱਪਲ ਲਗਾ ਲਉ ਬੇਰੀ ਲਗਾ ਲਉ ਉਹਦੀ ਛਾਂ ਦੇ ਹੇਠਾਂ ਬੈਠ ਜਾ ਕੇ।
ਸਹੀ ਗੱਲ ਹੈ ਹੁਣ ਤੇ ਵਿਰਲਾ -ਵਿਰਲਾ ਹੀ ਨਜ਼ਰ ਆਉਂਦਾ ਆ ਪਹਿਲੇ ਤੇ ਫੇਰ ਵੀ ਨਜ਼ਰ ਆ ਜਾਂਦੇ ਸੀ। ਪਹਿਲੇ ਤੇ ਬੜੇ ਪੇੜ ਪੌਦੇ ਹੁੰਦੇ ਸੀ। ਹੁਣ ਤੇ ਆਪਣਾ ਸਭ ਹੀ ਕਟ ਕੱਟੀ ਵੱਢੀ ਜਾ ਰਿਹਾ ਹੈ। ਬਕਾਰ ਹੀ ਕਰੀ ਜਾ ਰਿਹੇ ਬਸ ਕੋਈ ਲਾਉਂਦਾ ਵੀ ਨਹੀਂ ਹੁਣ ਤੇ। ਨਾਲੇ ਆਕਸੀਜਨ ਵੀ ਪਿਓਰ ਨੀ ਹੈ ਸ਼ਹਿਰਾਂ ਚ।
ਬ ਬਾਾਜੀ ਨਵਾਜਣ ਗ ਹਾਂਜੀ -ਹਾਂਜੀ ਉਹ ਨਾਲ ਬਿਮਾਰੀਆਂ ਲੱਗ ਰਹੀਆਂ ਨੇ ਕਈ ਜਿਵੇਂ ਥਾਇਰੋਡ ਲਗਾ ਲਓ ਜਾਂ ਵੀ ਬੀਨੀ। ਵਗੈਰਾ ਲਗਾ ਲੋ। ਏਦਾਂ ਦੀਆਂ ਪ੍ਰੋਬਲਮਸ ਕਾਫੀ ਹੋ ਰਹੀਆਂ ਵਾ ਸਾਹ ਲੈਣ ਵਿੱਚ ਦਿੱਕਤ ਆ ਰਹੀ ਏ। ਕਾਫੀ ਪ੍ਰੋਬਲਮਸ ਵਗੈਰਾ ਹੋ ਰਹੀਆਂ ਨਾ ਏਦਾਂ ਦੀਆਂ ਪਰ ਨਹੀਂ। ਘਰ ਵਿੱਚ ਜ਼ਰੂਰ ਇੱਕ ਨਾ ਇੱਕ ਪੇੜ ਮਤਲਬ ਜਦੋ ਜੇ ਤੁਹਾਡੇ ਕੋਲ ਜਗ੍ਹਾ ਹੈਗੀ ਹੈ ਖੁੱਲਾ -ਡੁੱਲਾ ਨਾ ਜਿੱਦਾਂ ਹੋਣਾ ਚਾਹੀਦਾ। ਕਲੋਨੀ ਵਿੱਚ ਲਗਾ ਲੋ ਇੱਕ ਇੱਕ ਪਾਰਕ ਹੋਣੀ ਚਾਹੀਦੀ ਏ। ਮਤਲਬ ਚਲੋ ਜਿੱਥੇ ਮਤਲਬ ਬੰਦਾ, ਥੋੜਾ ਚਿਰ ਮਤਲਬ ਬਹਿ ਕੇ ਰਿਲੈਕਸ ਮਹਿਸੂਸ ਕਰ ਸਕੇ।
ਸਾਡੇ ਦੂਰ ਬਣਾਈ ਆ ਪਾਰਕ ਪਰ ਉਹੀ ਨਵੀਂ -ਨਵੀਂ। ਪਾਰਕ ਵੇਖੀ ਲੋਕਾਂ ਨੇ ਉਹ ਸਾਰਾ ਕੁਛ ਹੀ ਭਣਦਾ ਉਹਨਾਂ ਨੇ ਤੇ।
ਹਾਂਜੀ -ਹਾਂਜੀ ਸੁ ਕਰਦੇ ਹੋ
ਕਈ ਬੰਦੇ ਮਾੜੇ ਵੀ ਹੁੰਦੇ ਨੇ ਹੁਣ।
ਹਮ ਹਮ ਤਾਂ ਹੀ ਸਹੀ ਹੁੰਦੇ ਨਹੀਂ। ਪਰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਯੂਜ਼ ਤਾਂ ਆਪਾਂ ਹੀ ਕਰਨਨੀਆ ਹੁੰਦੀਆਂ ਵਾ। ਕਿਸੇ ਹੋਰ ਨੇ ਤਾਂ ਨਹੀਂ ਕਰਨੀਆਂ ਹੁੰਦੀਆਂ ਨਾ ਚਲੋ ਜੇ ਸਾਡੀ ਕਲੋਨੀ ਵਿੱਚ ਲਗਾ ਲਓ। ਜਾਂ ਮਤਲਬ, ਵੀ ਲਗਾ ਲੋ ਚਲੋ ਹੈਗੀ ਹੈ ਤੇ ਉਹਨੂੰ ਮਤਲਬ ਸਹੀ ਯੂਜ ਕਰਨਾ ਚਾਹੀਦਾ। ਵਾ ਕਿਸੇ ਚੀਜ਼ ਦਾ ਨੁਕਸਾਨ ਕੋਸ਼ਿਸ਼ ਇਹੀ ਕਰਨੀ ਚਾਹੀਦੀ ਕਿ ਸਾਡੇ ਕੋਲ ਕਿਸੇ ਚੀਜ਼ ਦਾ ਨੁਕਸਾਨ ਨਾ ਹੋਵੇ।
ਸਾਡੇ ਜੀ ਉਹ ਸਾਡੀ ਚੀਜ਼ ਹੈ ਜੀ ਉਹ। ਾਂ ਯੂਜ ਕਰਨੀ ਉਹਨੂੰ ਲੋਕੀ ਇਹ ਚੀਜ਼ਾਂ ਸਮਝਦੇ ਨੇੀ।
ਲੋਕੀ ਸਮਝਗੇ ਹਾਂਜੀ ਹਾਂ ਤਾਂ ਸ਼ਰਾਰਤੀ ਹੁੰਦੀ ਆ ਬੱਚੀ ਹੀ ਲਗਾ ਲਓ ਪਾਰਕ ਵਿੱਚ ਜਾ ਕੇ ਕਈ ਝੂਲੇ ਦਾ ਮਤਲਬ ਕੁੱਛ ਕੱਟ ਦੇਣਗੇ ਜਾਂ ਕੁਛ ਕਰ ਲੈਣਗੇ ਹਨਾ।
ਹਾਂ ਇੱਧਰ ਤੇ ਝੂਲੇ ਝਾਲੇ ਸਭ ਤੋੜ ਤੇ ਇਹਨਾਂ ਨੇ ਨਵੇਂ ਲੱਗੇ ਤੇ ਸੀ ਪਹਿਲੀ ਵਾਰ ਵੇਖੀ ਤਾਂ ਕਰਕੇ ਤੇ ਦੁਸ਼ਮਣੀ ਹੋਣੀ ਇਹਨਾਂ ਦੀ।
ਹੈਗੀ ਆ ਮਤਲਬ ਕਰਦੇਬਤ ਕਰ ਜਾਂਦੇ ਨੇ ਜਿੱਦਾਂ ਮਤਲਬ ਕਈ ਮਤਲਬ ਸੋਚਦੇ ਨੀ ਹੈਗੇ ਵੀ ਚਲੋ ਇਹ ਵੀ ਆਪਣੀ ਪ੍ਰੋਪਰਟੀ ਦੀ ਅਸੀਂ ਵੀ ਸੰਭਾਲ ਰੱਖੀਏ। ਅੱਜ ਅਸੀਂ, ਅੱਜ ਅਸੀਂ ਇੱਥੇ ਝੂਟੇ ਲੈਣ ਰਹੇ ਹਾਂ ਜ ਅੱਜ ਸੀਂ ਮਤਲਬ ਕੁਛ ਕੁਛ ਕਾਰਕਾਲ ਸਾਡੇ ਬੱਚੇ ਵੀ ਕਰਨਗੇ। ਕੀਪਦ ਨਾ, ਅਸੀਂ ਵੀ ਆਪਣੇ ਬੱਚਿਆਂ ਨੂੰ ਦੱਸਾਂਗੇ, ਅਸੀਂ ਇਹਨਾਂ ਚੀਜ਼ਾਂ ਦੀ ਸੰਭਾਲ ਕਰਾਂਗੇ ਅਤੇ ਤਾਂਹ ਜਾ ਕੇੱ, ਮਤਲਬ ਸਾਰੀ ਸੰਭਾਲ ਕਰਨਗੇ ਕਿੱਦਾਂ ਨਾ।
ਹਾਂਜੀ-ਹਾਂਜੀ
ਹਾਂਜੀ ਹਾਂ ਮ ਹਾਂਜੀਾਰ ਮਤਬ ਅੱਜ ਜਿਹੜੀ ਨਿਊ ਜਨਰੇਸ਼ਨ ਸ਼ਰਾਰਤਾਂ ਵਾਂ ਜਾਰੀ ਹੋ ਚੁੱਕੀ ਆ। ਤੇ ਉਹ ਮਤਲਬ ਉਹਨਾਂ ਦਾ ਧਿਆਨ ਨਹੀਂ ਹੁੰਦਾ।
ਹਾਂਜੀ -ਹਾਂਜੀ
ਹਾਂਜੀ ਚੀਜ਼ਾਂ ਦਾ ਧੀਗਾ ਬੇ ਤੁਹਾਨੂੰ ਪਤਾ ਹੀ ਹੈ ਜਿੱਦਾਂ ਨੇਚਰ ਮਤਲਬ ਚੀਜ਼ਾਂ ਪਸੰਦ ਨਹੀਂ ਕਰਦੇ ਹੈਗੇ ਅੱਗੇ ਦੇਖਲੋ ਕਿਦਾਂ ਜਾਮਣ ਤਾਂ, ਪੇੜ ਹੋਣਾ ਜਾਂ ਮਜ਼ੂਦ ਦਾ ਪੇੜ ਹੋਣਾ ਅੰਬ ਦਾ ਹੋਣਾ ਕਿੱਦਾਂ ਮਤਲਬ ਤੋੜ- ਤੋੜ ਕੇ ਖਾਣੇ ਹੈ ਕਿੱਦਾਂ ਨਾ
ਸਹੀ ਗੱਲ ਹੈ ਸਹੀ।
ਹਾਂਜੀ -ਹਾਂਜੀ ਲੱਗਦਾ ਸੀ।
ਫਾਈਲਾਂ ਤੇ ਬਹੁਤ ਵਧੀਆ ਜੀ ਹੁਣ ਥੋੜ੍ਹਾ ਜਿ ਖਰਾਬ ਹੋਈ ਜਾਣਾ।
ਹਾਂਜੀ- ਹਾਂਜੀ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੀ ਨੀ ਬੱਚਿਆਂ ਨੂੰ ਪੈਸੇ ਵੀ ਲਿਆ ਕੇ ਮੁੱਲ ਵੀ ਲਿਆ ਕੇ ਦੇਣੇ ਆ ਤੇ। ਅਸੀ ਤਾਂ ਵੀ ਨੀ ਖਾਂਦੇ ਇਹ ਚੀਜ਼ਾਂ ਨੂੰ ਅਵਾਇਡ ਕਰਦੇ ਨੇ। ਪਰ ਜੋ ਤੋੜ ਕੇ ਖਾਣ ਚ ਮਜ਼ਾ ਸੀਗਾ ਤੇ ਉਹ ਹੁਣ ਅੱਜ ਕੱਲ੍ਹ ਬਾਜ਼ਾਰਾਂ ਦੇ ਖਾਣ ਚ ਵੀ ਨਹੀਂ ਹੈਗਾ।
ਹਾਂਜੀ ਹਾਂਜੀ ਸਹੀ
ਦੇਖੀ ਜਾਂ ਫੀ ਜੋ ਨੇਚਰ ਤੋਂ ਸਾਨੂੰ ਚੀਜ਼ਾਂ ਮਿਲਣੀ ਆ ਮੈਂ ਕਿਹਾ ਸ ਚੀਜ਼ਾਂ ਮਤਲਬ ਬਿਲਕੁਲ ਟੇਸਟੀ ਹੁੰਦੀਆਂ ਉਹਨਾਂ ਚੀਜ਼ਾਂ ਦਾ ਹਹ ਲਗਾ ਲਓ ਜਾਮਣ ਹੋ ਗਈ ਹੋਵੇ ਅੰਰੂਦ ਹੋਵੇ ਜੋ ਆਪਾਂ ਤੋੜ ਕੇ ਖਾਂਦੇ ਹਾਂ ਉਸ ਕਰਕੇ ਧੋ ਕੇ ਖਾਂਦੇ ਹਾਂ ਤੇ ਹੁਣ ਜਿਹੜਾ ਪਾਈਆਂ ਤੋਂ ਲੈ ਕੇ ਖਾਣੇ ਵਿੇੜੀਆਂ ਤੋਂ ਨਾ ਟੇਸਟੀ ਹੈ ਨਹੀਂ ਉਹਨਾਂ ਵਿੱਚ ਮ ਪਹਿਲੇ ਦਾ ਟਾਈਮ ਹਾਂਜੀ ਹਾਂਜੀ ਹਿਿਮਲੇ ਦਾ ਟਾਈਮ ਕਾਫੀ ਵਧੀਆ ਸੀਗਾ ਮਤਲਬ ਕਾਫੀ ਮਤਲਬ ਪੇੜ ਭਦੇ ਫੁਲਾਬ ਦੇ ਫੁਲ ਦੇਖ ਲੋ ਹਣ ਤਾਂ ਦੇਖਦੇ ਆ ਕਿੰਨਾ ਮਨ ਖੁਸ਼ ਹੁੰਦਾ ਕਿਦਾ ਫੁੱਲ ਜਦੋਂ ਖਰਿਆ ਹੋਵੇਗਾ ਕਿੱਦਾਂ ਨਾ ਕਿੰਨੀ ਖੁਸ਼ੀ ਹੁੰਦੀ ਹੈ ਕਿੰਨਾ ਸੋਹਣਾ ਫਲਾਵਰ ਲੱਗਦਾ ਪਿਆ ਹੈ ਹੁਣ ਤਾਂ ਦੇਖਣ ਨੂੰ ਮਿਲਦੀਆਂ ਨੀ ਇਹ ਚੀਜ਼ਾਂ
ਹੁਨੇ ਮਿਲਦੀਆਂ ਹੁਨੇ ਚ ਹੀ ਨੀ ਰਿਹਾ ਉੱਦਾਂ ਦਾ ਪਹਿਲਾਂ ਤੇ ਹੁਣ ਤੇ ਪਿੰਡਾਂ ਚ ਫਿਰ ਵੀ ਹੈ ਪਰ ਕਾਫ਼ੀ ਘੱਟ ਹੀ ਹੈ
ਹਾਂਜੀ ਹਾਂਜੀ ਪਿੰਡਾਂ ਵਾਲੇ ਵੀ ਹੁਣ ਥੋੜਾ ਮਤਲਬ ਸ਼ਹਿਰੀ ਮਾਹੌਲ ਆਪਣਾ ਲੱ ਕੀ ਜਿੱਦਾਂ ਅਗੇ ਘਰ ਦੀਆਂ ਸਬਜ਼ੀਆਂ ਖਾਣੀਆਂ ਉਹਨਾਂ ਦੀ ਹਰੀਆਂ ਮਿਰਚਾਂ ਲਗਾ ਲੋ ਮਤਲਬ ਕਰੇਲੇ ਵਗੈਰਾ ਲਗਾ ਲਓ ਰਾਮਾ ਲਗਾ ਲਓ ਘੀਆ ਵਗੈਰਾ ਲਗਾ ਲਓ ਇੱਦਾਂ ਚੀਜ਼ ਆਪ ਈ ਘਰ ਬੀਜਦੇ ਸੀ ਤੇ ਜਿਹੜੇ ਘਰ ਹੀ ਖਾਂਦੇ ਹੁੰਦੇ ਸੀ।
ਹਾਂਜੀ ਹਾਂਜੀ ਬਿਲਕੁਲ।
ਤੁਸੀਂ ਫੇਰ ਆਪਣਾ ਘਰੇ ਹੀ ਉਗਾਂਦੇ ਹੋ ਸਭ ਕੁੱਝ?
ਹ ਮਤਬ ਮੇ ਕਾਫੀ ਸ਼ੌਕ ਸੀਗਾ ਮੇਰੇ ਫਾਦਰ ਲੋ ਸੀ ਨਾ ਜਿੜੇ ਉਹਨਾਂ ਨੂੰ ਕਾਫੀ ਸ਼ੌਂਕ ਸੀ ਇਹ ਚੀਜ਼ਾਂ ਦਾ ਮੇਰੀ ਮਦਰ ਲੋ ਮੇਰੀ ਲੋ ਸੀਗੇ ਉਹਨਾਂ ਨੂੰ ਕਾਫ਼ੀ ਸ਼ੌਂਕ ਸੀਗਾ ਹੁਣ ਚਲੋ ਐਕਸਪਾਇਰ ਹੋ ਚੁੱਕੇ ਨੇ ਉਹ ਤੇ ਹੁਣ ਤੇ ਚਲੋ ਮਤਲਬ ਪਹਿਲੇ ਸਾਡਾ ਵੀ ਥੋੜਾ ਕੱਚਾ ਏਰੀਆ ਰੱਖਿਆ ਹੋਇਆ ਸੀਗਾ ਉਹਦੇ ਵਿੱਚ ਕਾਫ਼ੀ ਚੀਜ਼ਾਂ ਉਗਾਉਂਦੇ ਹੁੰਦੇ ਸੀਗੇ। ਹੁਣ ਜਿੱਦਾਂ ਜਿੱਦਾਂ ਬੱਚੇ ਵੱਡੇ ਹੋਣ ਡੇ ਬੱਚੇ ਕਹਣਗੇ ਹਾ ਕੀੜੇ ਆਂਦੇ ਆ ਆਹ ਹੁੰਦਾ ਉਹ ਹੁੰਦਾ ਇਹਨੂੰ ਬੰਦ ਕਰਦੋ ਜਗ੍ਹਾ ਨੂੰ। ਪਤਾ ਹੀ ਹੈ ਜਿੱਦਾਂ ਹੁਣ ਬੱਚਿਆਂ ਕਰਕੇ ਮੰਨੀ ਪੈਂਦੀ ਹੈ ਬੱਚੇ ਜਿੱਦਾਂ ਡਰਦੇ ਹੀ ਬਹੁਤ ਏ ਅੱਗੇ ਇਹਨਾਂ ਕੀੜੀਆਂ ਕੁੂੜੀਆਂ ਦੀ ਕੋਈ ਪਰਵਾਹੀ ਈ ਨਹੀਂ ਹੁੰਦੀ ਸੀਗੀ।
ਸਹੀ ਗੱਲ ਏ ਹਾਂਜੀ ਪਹਿਲਾਂ ਨੀ ਪਤਾ ਹੁੰਦਾ ਸੀ ਕੀ ਚੀਜ਼ ਹੈ ਇਹ।
ਹਾਂ ਹਾਂ ਪਹਿਲੇ ਕੀ ਚੀਜ਼ ਹੈ ਹੁਣ ਬੱਚੇ ਡਰਦੇ ਨੇ ਇਨਫੈਕਸ਼ਨ ਨਾ ਹੋਜੇ ਏਦਾਂ ਨਾ ਹੋ ਜਾਵੇ ਏਦਾਂ ਨਾ ਹੋ ਜਾਏ ਏਦਾਂ ਕਰਦੇ ਨੇ। ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਦੇ ਨੇ ਅੱਜ ਕੱਲ ਉਹਦਾ ਖਾਣ ਪੀਣ ਦਾ ਭਾਵੇਂ ਆਪਣਾ ਧਿਆਨ ਰੱਖਣ ਨਾ ਰੱਖਣ ਬਾਕੀ ਇਹ ਆ ਕੋ ਕੀੜਾ ਨਾ ਆਵੇ ਕੋਈ ਕਿਰਲੀ ਵਗੈਰਾ ਆ ਜਾਂਦੀ ਤੇ ਚੀਕਾ ਮਾਰਦੇ ਹੋੌਲਾ ਪਾਾਂਦੇ ਨੇ। ਅਸੀਂ ਮੈਂ ਕਿਹਾ ਸਗੋਂ ਮੈਂ ਕਿਹਾ ਅਸੀ ਤੇ ਭੱਜਦੇ ਹੁੰਦੇ ਸੀ ਪਿੱਛੇ ਪਿੱਛੇ ਹਾਏ ਅਸੀਂ ਨਾ ਪਿੱਛੇ ਭੱਜਾਂਗੇ ਤੇ ਇਹ ਵੀ ਸਾਡੇ ਅੱਗੇ ਅੱਗੇ ਭੱਜਣਗੇ ਅਸੀਂ ਮੈਂ ਕਿਹਾ ਖੇਲਦੇ ਹੁੰਦੇ ਸੀ ਇਹਨਾਂ ਚੀਜ਼ਾਂ ਨਾਲ। ਏ ਬੱਚੇ ਹੈ ਬੱਚੇ ਤੇ ਚੀਕਾਂ ਮਾਰਨ ਲਾਗ ਪੈਂਦੇ ਹੁੰਦੇ ਕੇ ਇਹਨੂੰ ਹਟਾਓ ਇਹਨੂੰ ਹਟਾਓ ਇਹਨੂੰ ਕੋਈ ਕੀੜਾ ਦੋ ਲੰਗਆ ਤਾਂ ਚੀਕਾਂ ਮਾਰਦੇ ਨੇ। ਮੈਂ ਕਿਹਾ ਅਸੀ ਤੇ ਖੁਸ਼ ਹੁੰਦੇ ਸੀਗੇ ਜਨਰੇਸ਼ਨ ਦਾ ਹਿਸਾਬ ਹੁੰਦਾ ਸੀਗਾ ਹਾਂਜੀ ਹਾਂਜੀ।
ਪਹਿਲਾਂ ਤੇ ਪਹਿਲਾਂ ਠੀਕ ਹੁੰਦੇ ਸੀ ਹੁਣ ਆਪਣਾ ਕਮਜ਼ੋਰ ਬੱਚੇ ਵਾ ਇਹਨਾਂ ਦੇ ਦਿਮਾਗ ਚ ਪਤਾ ਨੀ ਕੀ ਕੁੱਛ ਪਾ ਤਾ ਆ।
ਹਾਂਜੀ-ਹਾਂਜੀ। ਪਿੱਛੇ ਪਿੱਛੇ ਭੱਜਦੇ ਹੁੰਦੇ ਸੀ ਉਹਨਾਂ ਦੇ ਲਾਈਟ ਆਊਗੀ ਰਾਤ ਨੂੰ। ਲਿਫਾਫੇ ਵਿੱਚ ਪਾ ਕੇ ਜਿੱਦਾਂ ਨਾ ਮਤਲਬ ਕਰਦੇ ਹੁੰਦੇ ਸੀਗੇ
ਹਾਂਜੀ।
ਮੈ ਕਹਿਆ ਬੱਚੇ ਡਰ ਜਾਂਦੇ ਨੇ ਦੇਖ ਕੇ ਫੇਰ ਨਾ।
ਸਹੀ ਗੱਲ ਏ ਐ ਜੀ ਹੋਰ ਕੇ ਪਹਿਲਾਂ ਤੇ ਫੇਰ ਵੀ ਸਹੀ ਹੁੰਦੇ ਸੀ ਬੱਚੇ।
ਅੱਜ ਕੱਲ੍ਹ ਦੀ ਜਨਰੇਸ਼ਨ ਤੇ ਬੜੀ ਕਮਜ਼ੋਰ ਏ ਹੁਣ।
ਪੇਸ਼ੇਨਸ ਈ ਹੈ ਨੀ ਜਰਾ ਵਿੱਚ ਕੋਈ ਕਿਸੀ ਨੇ ਗੱਲ ਕਰਨੀ ਤਾਂ ਉਹੀ ਨੀ ਬਰਦਾਸ਼ ਕਾਰ ਪਾ ਬਈ ਸਾਨੂੰ ਇਹਨਾਂ ਨੇ ਕਿਹਾ ਤੇ ਕਿਹਾ ਕਿਉਂ ਅੱਗੋਂ ਲੜਨ ਨੂੰ ਪੈਂਦੇ ਆ। ਹਾਂ ਲੜਨ ਨੂੰ ਪੈਂਦੇ ਆ। ਅੱਗੇ ਦੇਖ ਲਓ ਇੰਨੀ ਇੰਨੀ ਫੈਮਿਲੀ ਦੇ ਮੈਂਬਰਸ ਹੁੰਦੇ ਸੀਗੇ ਤੇ ਕਿੰਨਾ ਕਿੰਨਾ ਚਲੋ ਬੋਲਦੇ ਹੁੰਦੇ ਸੀਗੇ ਨਾ ਜੇ ਕੁਛ ਕਹਿ ਵੀ ਦੇਣਾ ਤੇ ਤਾਂ ਵੀ ਚੁੱਪ ਹੋ ਜਾਣਾ ਚਲੋ ਕੋਈ ਗੱਲ ਨੀ।
ਹਾਂਜੀ ਹਾਂਜੀ ਸਹੀ ਗੱਲ ਆ।
ਪਹਿਲਾ ਫੇਰ ਵੀ ਸਹੀ ਹੁੰਦਾ ਸੀ ਹੁਣ ਤੇ ਆਪਣਾ ਸੁਣਦੇ ਹੀ ਨੀ ਅੱਜ ਕੱਲ੍ਹ ਦੇ ਬ
ਚਲੋ ਠੀਕ ਹੈ ਵੀਰ ਜੀ ਬਹੁਤ ਵਧੀਆ ਲੱਗਾ ਤੁਸਾਡੇ ਨਾਲ ਗੱਲ ਕਰਕੇ